ਹੈਲੋ।
ਹੈਲੋ! ਸਤਿ ਸ਼੍ਰੀ ਅਕਾਲ, ਭੈਣ ਜੀ।
ਸਤਿ ਸ਼੍ਰੀ ਅਕਾਲ, ਭੈਣ ਜੀ। ਹੋਰ ਕਿ ਹਾਲ ਜੇ?
ਵਧੀਆ, ਤੁਸੀਂ ਸੁਣਾਓ ਤੁਹਾਡੇ ਕਿ ਹਾਲ ਨੇ?
ਬਸ ਵਧੀਆ। ਹੋਰ ਕਿ ਕਰਦੇ ਪਏ ਸੀ?
ਕੁਛ ਨਹੀਂ ਮੈਂ ਬਸ ਨਾਸ਼ਤਾ ਕਰਕੇ ਬੈਠੀ ਹੋਈ ਸੀ, ਤੁਸੀਂ ਸੁਣਾਓ ਤੁਸੀਂ ਕਿ ਕਰ ਰਹੇ ਸੀ?
ਬਸ ਬੈਠੇ ਆ। ਬੱਚੇ ਉੱਠਣਗੇ। ਤੇ ਫੇਰ ਨਾਸ਼ਤਾ -ਨੁਸ਼ਤਾ ਬਣਾਵਾਗੇ ਸੰਡੇ ਵੇ ਨਾ ਅੱਜ।
ਹਾਂ ਬੱਚੇ ਵੀ ਲੇਟ ਉੱਠਦੇ ਨੇ। ਹਾਂ ਬੱਚੇ ਵੀ ਕੀ ਕਰਨ ਕੁਛ। ਹੁੰਦਾ ਹੀ ਨੀ। ਕਰਨ ਨੀਂਦਰਾ ਤੇ ਪੂਰੀ ਕਰਨੀਆਂ ਈ ਨੇ
ਇਹ ਤੇ ਹੈ।
ਹੋਰ ਤੁਸੀਂ ਸੁਣਾਓ ਕਿ ਕਰਦੇ ਪਏ ਸੀ?
ਬਸ ਵੇਖਦੀ ਪਈ ਸੀ ਕਿ ਕਰਾਂ? ਸੋਚ ਰਹੀ ਹਾਂ। ਕੋਈ ਸਫ਼ਾਈ- ਸਫੂਈ ਕਰ ਲਾ ਵਹਲੀ ਹੈਗੀਆਂ ਕੋਈ ਡੀਪ ਕਲੀਨਿੰਗ ਅ ਪੂਰੀ ਅੰਦਰੋਂ ਤਾਂ ਸਫਾਈ ਕਰਾਂ ਰਸੋਈ ਦੀ, ਪੂਰੇ ਅੰਦਰ ਉਹਦੀ ਦਰਾਜ ਦਰੂਜ ਖਾਲੀ ਕਰਾਂ। ਭਾਂਡੇ ਭੂੰਡੇ ਕੱਢਾਂ, ਉਹ ਸਾਰਾ ਸਾਫ ਕਰਾਂਗੇ।
ਅੱਛਾ, ਸਫ਼ਾਈ ਦੀ ਸੋਚ ਰਿਓ।
ਹਾਂਜੀ, ਸਫ਼ਾਈ ਦੀ ਸੋਚ ਰਹੀ ਆਂ ਮੈਂ। ਫੇਰ ਸੋਚਣੀ ਆ, ਜੇ ਸਫ਼ਾਈ ਤਾਂ ਖਲੇਰਾ ਪਾਇਆ ਬੱਚੇ ਉੱਠ ਜਾਣਗੇ, ਫਿਰ ਨਾਸ਼ ਤਾਨੂੰ ਇਸ ਤੇ ਦਾ ਹੋ ਜਾਏਗਾ, ਪਹਿਲੇ ਨਾਸ਼ਤਾ ਬਣਾ ਕੇ ਫੇਰ ਹੀ ਉਹ ਪਾਸੇ ਹੋਵਾਂਗੇ। ਹੁਣ ਤਾ ਫੇਰ ਐਵੇਂ ਕੰਮ ਬੜਾ ਖਿਲਰ ਜਾਂਦਾ।
ਫੇਰ ਇੱਕ ਬੰਦੇ ਤੇ ਹੀ ਬਰਡਨ ਆ ਜਾਂਦਾ ਨਾ, ਨਾਸ਼ਤਾ ਵੀ ਬਣਾਓ, ਸਫਾਈਆਂ ਵੀ
ਹਾਂ, ਇਹ ਤੇ ਹੈ।
ਕੰਮ ਆਲੀ ਲਾ ਲੋ ਨਾਲ।
ਦੇਖ ਰਹੀ ਆਂ, ਲੱਭ ਲੱਗੀ ਹੋਈ ਸੀ ਪਹਿਲੇ। ਬਸ ਲੇਟ ਬੜੀ ਆਂਦੀ ਸੀ, ਜੇ ਇੱਕ-ਇੱਕ ਵਜੇ ਆਂਦੀ ਸੀ, ਇੱਕ ਵਜੇ ਕੋਈ ਟਾਈਮ ਥੋੜ੍ਹੀ ਨਾ ਸਫਾਈਆਂ ਦਾ।
ਇੱਕ ਵਜੇ ਤੇ ਦੁਪਹਿਰ ਹੋ ਜਾਂਦੀ ਏ, ਫਿਰ ਸਫਾਈਆਂ ਕਰਨ ਦਾ ਕੀ ਫਾਇਦਾ। ਅੱਧਾ ਦਿਨ ਤਾਂ ਨਿਕਲ ਹੀ ਜਾਂਦਾ।
ਹੋਰ ਤਾਂਹੀ ਫਿਰ ਮੈਂ ਹੁਣ ਦੇਖ ਨੀ ਪਿਆ ਕੋਈ ਦੂਜੀ, ਕੋਈ ਦਸ ਵਜੇ ਤੱਕ ਨਾ ਆ ਜਾਏ ਨਾ। ਚਲੋ ਬੰਦਾ ਕਿੱਦਰੇ ਆਣ ਜਾਣ ਵਾਲਾ ਵੀ ਹੁੰਦਾ ਏ। ਦਾ ਇੱਕ-ਇੱਕ ਵਜੇ ਆਂਦੀ ਏ, ਬਜ਼ਾਰ ਜਾਓ ਫਿਰ ਘਰ ਤਾਲਾ ਹੰਦਾ ਏ। ਫਿਰ ਬੜਾ ਪਰੇਸ਼ਾਨੀ ਆਉਂਦੀ ਏ।
ਫੇਰ ਹੁਣ ਆਪ ਹੀ ਕਰਦੇ ਪਏ ਓ ਸਫਾਈਆਂ।
ਹਾਂ-ਹਾਂ, ਆਪ ਕਰਨੀ ਆ ਬੇਟੀ ਹੈਗੀ ਏ। ਉਹ ਹਲੇ ਫਰੀ ਏ, ਉਹ ਕਰ ਦਿੰਦੀ ਏ। ਹਲੇ ਕੋਲੇਜ ਨੀ ਨਾ ਸਟਾਟ ਹੋਏ, ਉਹਦੇ ਹੁਣ ਕੋਲਜ ਸਟਾਟ ਹੋਣਗੇ। ਫੇਰ ਵੇਖਾਂਗੇ। ਨਹੀਂ ਵੈਸੇ ਦੇਖ ਰਈ ਆਂ, ਹੁਣ ਜੁਲਾਈ ਤੋਂ ਇੱਕ ਜੁਲਾਈ ਤੋਂ ਕੋਈ ਲੱਭਜੇ ਤੇ ਲਗਾਵਾਂਗੀ। ਹੁਣ ਤੇ ਚਲੋ ਹੋ ਰਿਹਾ ਵੇ, ਟੈਮ ਪਾਸ ਹੋ ਰਿਹਾ ਵੇ ਹੁਣ ਤੇ।
ਕੰਮ ਆਲੀ ਤੇ ਬੜੀ ਜ਼ਰੂਰੀ ਹੁੰਦੀ ਐ ਲਗਾਣੀ, ਨਹੀਂ ਤਾਂ ਬੰਦਾ ਥੱਕ ਜਾਂਦਾ। ਘਰ ਦੀ ਸਫਾਈਆਂ ਵੀ ਕਰੋ, ਘਰ ਦੇ ਕੰਮ ਵੀ ਕਰੋ। ਬਜ਼ਾਰ ਵੀ ਜਾਣਾ ਹੁੰਦਾ।
ਹੋਰ ਦੱਸੋ ਭੈਣ ਜੀ, ਕੀ ਕਰੋ। ਹੋਰ ਭੈਣ ਜੀ ਤੁਸੀਂ ਸੁਣਾਓ, ਕੀ ਕਰਦੇ ਪਏ ਓ ਅੱਜ-ਕੱਲ ਘਰ ਹੀ। ਕਿਧਰੇ ਘੁੰਮਣ- ਘੁੰਮਣ, ਨਹੀਂ ਗਏ।
ਕਿੱਥੇ ਜਾਣਾ, ਗਏ ਸੀ ਅਸੀਂ ਘੁੰਮਣ। ਬਸ ਫਿਰ ਆ ਗਏ, ਇੱਕ- ਦੋ ਦਿਨ ਦਾ ਟ੍ਰਿਪ ਲਾ ਕੇ।
ਹਾਂਜੀ, ਭੀੜਾਂ ਹੀ ਬੜੀਆਂ ਨੇ।
ਹਾਂ, ਬੜੀ ਭੀੜਾਂ ਨੇ।
ਰਸ਼ ਬਹੁਤ ਹੋ ਰਿਹਾ ਦੁਕਾਨਾਂ ਤੇ ਹੋਰ ਕੀ ਹੁਣ, ਬਾਹਰ ਹਾਂ ਹੁਣ ਤੇ ਕੱਲ-ਪਰਸੋਂ ਤੇ ਫਿਰ ਮੌਸਮ ਠੀਕ ਹੋਇਆ ਹੋ ਗਿਆ ਸੀ।, ਦਰਬਾਰ ਸਾਹਿਬ ਦੇਖਿਆ ਸੀ ਤੁਸੀਂ ਕਿੰਨੀ ਬਾਰਿਸ਼ ਆਈ ਏ, ਕਿੰਨੀ ਨੇਰੀ ਆਈ ਏ, ਤੂਫਾਨ ਆਇਆ।
ਸਾਹਿਬਜਾਦੇ
ਮੌਸਮ ਤੇ ਵਧੀਆ ਲੱਗਦਾ ਏ, ਜਿਹੜਾ ਲੋਕਾਂ ਦਾ ਨੁਕਸਾਨ ਹੋ ਗਿਆ ਵੇ। ਮੈ ਕਹਿੰਨੀ ਆ ਜਦ ਵੀ ਆਂਧੀ ਤੂਫਾਨ ਆਇਆ ਵੇ, ਬਹੁਤ ਆਂਧੀ ਤੂਫਾਨ ਆਇਆ ਵੇ। ਬੇਰੀ ਗਿਰ ਗਈ ਏ, ਬੇਰੀ ਡਿੱਗੀ ਹੋਈ ਸੀ, ਟੈਹਣੀ ਬੇਰੀ ਦੀ, ਬਾਬਾ ਬੁੱਢਾ ਜੀ ਆਲੀ ਲੱਦੀ ਤੇ ਮੈਨੂੰ ਤੇ, ਲੋਕਾਂ ਨੇ ਐਵੇਂ ਉਹ ਕੀ ਕਰਦੇ ਪਏ ਸੀ, ਪੱਤੇ ਲਾਉਂਦੇ ਪਏ ਸੀ, ਬੇਰੀ ਲਾਉਂਦੇ ਪਏ ਸੀ। ਬਹੁਤ ਨੇਰੀ ਤੂਫਾਨ ਆਇਆ ਵਾ, ਮੈਂ ਤੇ ਸੁਣਿਆ ਅੰਮ੍ਰਿਤਸਰ ਲੈਟ ਹੀ ਨੀ ਆਈ, ਉਸ ਦਿਨ ਸਾਰੀ ਰਾਤ।
ਅੱਛਾ, ਮੈਨੂੰ ਨੀ ਪਤਾ ਸੀ ਇਹ ਤੇ।
ਤੁਹਾਨੂੰ ਨੀ ਪਤਾ ਸੀ, ਕਿੱਥੇ ਰਹਿੰਦੇ ਹੋ ਭੈਣ ਜੀ। ਨੋਲੇਜ ਰੱਖਿਆ ਨੌਲੇਜ ਪਤਾ ਕੀ ਜਾਣਕਾਰੀ ਬੜੀ ਜ਼ਰੂਰੀ ਹੈ। ਤੁਹਾਨੂੰ ਕਮ ਸੇ ਕਮ ਜਾਣਕਾਰੀ ਹੋਣੀ ਚਾਹੀਦੀ ਹੈ ਆਸ-ਪਾਸ ਦੀ।
ਚਲੋ ਤੁਸੀਂ ਦਿੰਦੇ ਤਾਂ ਪਏ ਹੋ ਜਾਣਕਾਰੀ।
ਉਹ ਤਾਂ ਮੈਂ ਦੇ ਹੀ ਦਾਗੀ ਜਾਣਕਾਰੀ। ਲੇਕਿਨ ਤੁਸੀਂ ਵੀ ਜਾਣਕਾਰੀ ਰੱਖੋ ਕਿੰਨੀ ਜ਼ਰੂਰੀ ਹੈਗੀ ਹੈ ਜਾਣਕਾਰੀ ਰੱਖਣੀ। ਜਾਣਕਾਰੀ ਮਤਲਬ ਹੋਏ ਤੇ ਬੰਦਾ ਤੇ ਵੀ ਜਾ ਕੇ ਫਸ ਨੀ ਸਕਦਾ ਸਾਨੂੰ ਪਤਾ ਹੋਣਾ ਚਾਹੀਦਾ ਸਾ ਵੀ ਆਸ-ਪਾਸ ਕੀ ਹੋ ਰਿਹਾ ਵੇ ਦੇਸ਼ ਚ ਕੀ ਚੱਲ ਰਿਹਾ ਸਾਡੇ ਰਾਜਿਆ ਵਿੱਚ ਕੀ ਚੱਲ ਰਿਹਾ ਸਾਡੇ ਅਹ ਸਟੇਟ ਇਚ ਕੀ ਹੋ ਰਿਹਾ ਕਿਹੜਾ ਪ੍ਰਧਾਨ ਕੌਣ ਉਹ ਹੈਗਾ ਵ ਮੁੱਖਿਆ ਮੰਤਰੀ ਸਭ ਸਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਏ ਤੁਹਾਨੂੰ ਪਤਾ ਨੀ ਹੈਗਾ? ਹੁਣ ਤੁਹਾਨੂੰ ਐਹ ਨੀ ਪਤਾ ਕਿ ਦਰਬਾਰ ਸਾਹਿਬ ਏਨਾਂ ਨ੍ਹੇਰੀ ਝਖੱੜ ਆਇਆ ਸੀ। ਤੁਹਾਨੂੰ ਫਿਰ ਹੋਰ ਕੀ ਤੁਹਾਡੇ ਤੋ ਆਪਾਂ ਚਲੋ ਛੱਡੋ ਹੋਰ ਸੁਣਾਓ, ਐਵੇਂ ਤੁਸੀਂ ਬੁਰਾ ਈ ਨਾ ਮਾਨ ਜਾਓ ਮੈਨੂੰ ਸੁਣਾਉਣ ਲੱਗ ਗਈ।
ਨਾ-ਨਾ ਬੁਰਾ ਕਿਉਂ ਮੰਨਨਾ ਤੁਸੀਂ ਸੁਣਾਓ ਕੀ ਬਣਾਇਆ ਜੇ?
ਬਸ ਹੁਣ ਭਟੂਰੇ-ਛੋਲੇ ਸੋਚਦੀ ਪਈ ਆ, ਛੋਲੇ ਬਣਾ ਲੈ ਨੇ। ਭਟੂਰਿਆਂ ਦਾ ਆਟਾ ਗੁਨਾਗੀ। ਕਹਿੰਨੀ ਪਈ ਆ ਮੈਦਾ ਲਿਆ ਦੋ, ਮੈਦਾ ਲਿਆ ਦੋ ਲੈ ਆਏ ਨੇ ਮੈਦਾ। ਹੁਣ ਮੈਂ ਗੁਣਨੀ ਆ ਮੈਦਾ। ਫਿਰ ਆਪਣਾ ਘੰਟੇ ਬਾਅਦ ਭਟੂਰੇ ਤਲਾਂਗੇ ਆ ਜਾਓ ਭੈਣ ਜੀ ਤੁਹਾਨੂੰ ਵੀ ਖਾਨੀਂ ਹਾ ਭਟ ਖਵਾਨੀ ਆਂ ਭਟੂਰੇ-ਛੋਲੇ। ਹੂੰ।
ਤੁਸੀਂ ਮੇਰੇ ਘਰ ਹੀ ਭਿਜਵਾ ਦੋ ਭਟੂਰੇ -ਛੋਲੈ ਇੰਨੀ ਗਰਮੀ ਚ ਕਿੱਥੇ ਆਵਾਂਗੀ ਮੈਂ ਤੁਹਾਡੇ ਘਰ।
ਤੇ ਮੈਂ ਇੰਨੀ ਗਰਮੀ ਚ ਤਲ ਕੇ ਤੁਹਾਡੇ ਘਰ ਭਿਜਵਾਵਾਂ ਤੁਸੀਂ ਬੜੇ ਸਿਆਣੇ ਹੋ।
ਤੇ ਭਿਜਵਾ ਹੀ ਸਕਦੇ ਹੋ ਨਾ ਘਰ ਤੇ।
ਆਹ, ਚਲੋ ਕੋਈ ਨੀ। ਤੁਸੀਂ ਕਦੀ ਆਓਗੇ ਨਾ ਤੁਹਾਨੂੰ ਮੈਂ ਖਵਾਦਾਂਗੀ ਭਿਜਵਾਨ ਦਾ ਤੇ ਮੈਂ ਪੱਕਾ ਦੱਸਦੀ ਨੀ ਤੁਹਾਨੂੰ।
ਹਾਂ। ਆਵਾਂਗੀ ਕਿਸੇ ਦਿਨ ਤੁਹਾਡੇ ਘਰ ਖੁਵਾ ਦੇਨਾ ਜਰੂਰ ਭੁੱਲ ਨਾ ਜਾਣਾ।
ਨਹੀ-ਨਹੀ ਭੁੱਲਾਂਗੀ ਕਿਉਂ। ਆਨਾ ਕਿਸੇ ਦਿਨ ਸਲਾਹ ਬਣਾਵਾਂਗੇ ਸ਼ੋਪਿੰਗ-ਸ਼ੂਪਿੰਗ ਕਰਕੇ ਆਵਾਂਗੇ। ਸੂਟ-ਸਾਟ ਬੜੇ ਸੋਹਣੇ ਆਂਏ ਦੇ ਨੇ ਅੱਜ- ਕੱਲ੍ਹ ਬਜ਼ਾਰ ਵਿੱਚ ਚੱਲਾਂਗੇ ਬਜ਼ਾਰ।
ਸੋਣੇੇ-ਸੋਣੇ ਦੇਖੇ ਨੇ ਮੈਂ ਵੀ।
ਉਹ ਵਲੇ ਵਧੀਆ ਆਏ ਦੇ ਨਾ ਜਿਹੜੇ ਅੱਜ-ਕੱਲ ਚਿਕਨ ਦੀ ਸਲਵਾਰਾਂ ਅਤੇ ਚਿਕਨ ਦੇ ਦੁਪੱਟੇ ਆਏ ਦੇ ਨੇ ਉਹ ਕਿੰਨੇ ਵਧੀਆ ਲੱਗਦੇ। ਕਿੰਨੇ ਸ
ਆਹੋ ਬੜੇ ਵਧੀਆ ਲੱਗਦੇ ਨੇ। ਅੱਜ ਕੱਲ ਤਾਂ ਫਰਸ਼ੀ ਸਲਵਾਰਾਂ ਵੀ ਚੱਲ ਗਈਆਂ ਨੇ ਉਹ ਵੀ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ।
ਫਰਸ਼ੀ ਸਲਵਾਰ ਵਾਲਾ ਸਵਾਵਾਂਗੀ ਮੈਂ ਖੁਦ ਸਵਾਇਆ ਵੈ ਦੋ ਇੱਕ ਸਵਾਇਆ ਵੈ। ਸੋਚ ਰਹੀ ਹ ਇੱਕ, ਦੋ ਹੋਰ ਸਵਾ ਥੋੜੇ ਵਧੀਆ ਚ ਸਵਾਵਾਂਗੀ ਨਾ।
ਮੈਂ ਵੀ ਸਵਾਇਆ ਹੀ ਸੀ ਫਰਸ਼ੀ ਸਲ ਸਲਵਾਰ। ਉਹਨੇ ਸਹੀ ਨੀ ਸੀਤੀ ਸਲਵਾਰ ਹੀ ਲੱਗਦੀ ਪਈ ਫਰਸ਼ੀ ਤਾ ਲੱਗਦੀ ਨੀ ਪਈ।
ਅੱਛਾ ਫਿਰ ਤੁਹਾਡਾ ਟੇਲਰ ਸਹੀ ਨੀ ਹੋਣਾ ਮੇਰੇ ਟੇਲਰ ਕੋਲ ਸਵਾਓ ਤੁਸੀ ਮੇਰੀ ਜਿਹੜੀ ਸਿਲਾਈ ਕਰਦੀ ਏ ਨਾ ਉਹਦੇ ਕੋਲ ਸਵਾਉ ਤੁਸੀ ਬੜੇ ਵਧੀਆ ਸੀਂਦੀ ਜੇ।
ਸੋਚ
ਹਾਂ ਬੱਸ ਸਵਾਈਆ ਥੋੜ੍ਹੀ ਜਾਦਾ ਲੈਂਦੀ ਏ ਹੁਣ ਕੀ ਕਰੀਏ ਹੁਣ ਜੋ ਮੰਗਿਆ ਉਹ ਦੇਣਾ ਹੀ ਪੈਂਦਾ ਨਹੀ
ਹੁਣ ਸਵਾਈਆਂ ਤੇ ਹਰ ਕਿੱਥੇ ਹੀ ਜਾਦਾ ਨੇ। ਦੇਨੀਆ ਤੇ ਪੈਣਗੀਆ ਅਗਰ ਸੋਣਾ ਸੂਟ ਸਵਾਨਾ ਐ ਤੇ।
ਆ ਹਾਂ, ਐਹ ਤੇ ਹੈ।
ਹੋਰ ਸੁਣਾਓ, ਬੱਚੇ ਕੀ ਕਰਦੇ ਪਏ ਨੇ?
ਬੱਚੇ ਫੋਨ ਤੇ ਗੇਮਾਂ ਖੇਲਦੇ ਪਏ ਨੇ। ਹੁਣ ਉੱਠੇ ਨੇ, ਫਿਰ ਗੇਮ, ਫੋਨ। ਚਾਈਦੇ ਨੇ, ਇਨਾਂ ਨੂੰ ਉੱਠਦਿਆਂ ਨਾਲ। ਬਸ ਹੁਣ ਥੋੜ੍ਹੀ ਕੁਟਾਈ - ਕੁਟੂਈ ਹੋਏਗੀ ਤਾਂ ਸਿੱਧੇ ਹੋਣਗੇ। ਹਾਂ, ਇੱਕ ਤੇ ਮਰ ਗਿਆ ਸਿਆਪਾਂ ਚੱਲੇ ਆਂ ਤੇ ਰੋਡ ਬਲੋਕ, ਸਿੱਧਾ।
ਹਾਂ, ਬੜੀ ਗੇਮ ਖੇਲਦੇ ਨੇ, ਬੜੀ ਜ਼ਿਆਦਾ। ਸਵੇਰੇ ਉੱਠਣਗੇ ਗੇਮ। ਰਾਤੀ ਸੌਦੇ ਹੋਏ ਗੇਮ। ਗੇਮ, ਗੇਮ, ਗੇਮ, ਬਸ।
ਪੜ੍ਹਾਈਆਂ ਦਾ ਤੇ ਪਤਾ ਹੀ ਨਹੀ ਹੈਗਾ ਬੱਚਿਆਂ ਨੂੰ।
ਆਹੋ। ਬਿਲਕੁਲ ਵੀ ਨਹੀਂ ਪਤਾ ਜਦ ਦੀ ਛੁੱਟੀਆਂ ਹੋਈਆਂ ਤਾਂ ਦੀ ਗੇਮ ਹੀ ਖੇਲ ਰਹੇ ਨੇ। ਹੋਰ ਸੁਣਾਓ ਤੁਸੀਂ।
ਹੋਰ ਕੀ ਸੁਣਾਵਾਂ ਮੈਂ ਦੱਸੋ? ਹ ਹੋਰ ਤੁਸੀਂ ਫੇਰ ਕਿੱਧਰੇ ਗਏ ਜ। ਜਾਣਾ ਹੁਣ ਤੁਸੀਂ ਮੈਂ ਸੁਣਿਆ ਤੁਸੀਂ ਦਰਬਾਰ ਸੈਬ ਜਾਣਾ।
ਹਾਂ ਸਲਾਹ ਤੇ ਬਣਾਈ ਹੈ ਦਰਬਾਰ ਸਾਹਿਬ ਜਾਣ ਦੀ ਵੇਖੋ ਜਾਂਦੇ ਆ ਕਿ ਨਹੀਂ।
ਅੱਛਾ ਅੱਛਾ ਠੀਕ ਹੈ।
ਤੁਸੀਂ ਸੁਣਾਓ ਚੱਲੋਗੇ ਨਾਲ।
ਗਰਮੀ ਬੜੀ 'ਚ ਭੈਣ ਜੀ। ਸੰਗਤ ਵੀ ਮੈਂ ਕਹਿੰਦੀ ਹਾਂ ਸੰਗਤ। ਵੀ ਬੜੀ ਹੋਣੀ ਆ ਇਸ ਟਾਈਮ ਤੇ ਚਲੋ ਕੋਈ ਗੱਲ ਨਹੀਂ ਦੇਖਦੇ ਹਾਂ ਬੱਚਿਆਂ ਦੇ ਸਕੂਲ। ਖੁੱਲ ਜਾਂਦਾ ਇਹਨਾਂ ਨੂੰ ਘਰ ਛੋੜ ਕੇ ਜਾਵਾਂਗੇ।
ਬੱਚੇ ਘਰ ਰੈਂਦੇ ਵੀ ਤੇ ਨਹੀਂ ਨਾ ਫਿਰ।
ਹਾਂ ਇਹ ਤੇ ਹੈ ਕੋਈ ਗੱਲ ਨੀ ਦੇਖ ਲਵਾਂਗੇ ਕੀ ਸਲਾਹ ਬੰਦੀ ਹੈ।
ਬਨਾ ਹੀ ਲੈਣਾ ਸਲਾਹ ਹੁਣ ਨੀ। ਬਾਅਦ ਚੋਂ ਤਾਂ ਫਿਰ ਰਹਿਈ ਜਾਂਦੇ ਸਲਾਹ ਬਣਾਣੀ।
ਹਾਂ ਇਹ ਤੇ ਹੈ। ਹੋਰ ਸੁਣਾਓ ਭੈਣ ਜੀ।
ਬਸ ਕੀ ਸੁਣਾਵਾਂ ਹੋਰ।
ਹੋਰ ਪੇਪਰ ਹੋ ਗਏ ਚ ਬੱਚਿਆਂ ਦੇ।
ਹਾਂ ਹੋ ਹੀ ਗਏ ਨੇ ਹੁਣ ਛੁੱਟੀਆਂ ਹੀ ਚੱਲ ਰਹੀਆਂ ਨੇ। ਇੰਨਾ ਕੰਮ ਮਿਲਿਆ ਦਾ ਬੱਚਿਆਂ ਦਾ ਕਰਨਾ ਤੇ ਮੈਨੂੰ ਹੀ ਪਏਗਾ।
ਆ ਤੇ ਹੈ। ਬੱਚੇ ਆਪ ਤੇ ਕੁਛ ਕਰਦੇ ਮਰਦੇ ਨੀ ਰੋਬਲੋਕਸ ਖੇਲਣ ਤੇ ਲੱਗੇ ਰੈਂਦੇ ਨੇ।
ਹੋਰ ਕੀ ਸਾਰਾ ਕੰਮ ਮੈਨੂੰ ਕਰਨਾ ਪੈਣਾ ਹੁਨੇ ਇਹਨਾਂ ਦਾ
ਹਾਂ ਚਲੋ ਕੋਈ ਗੱਲ ਨੀ ਕਰ ਦੇਣਾ ਫਿਰ ਕੀ ਹੋ ਗਿਆ ਬੱਚਿਆਂ ਨੂੰ ਵੀ ਵਿਚਾਰਿਆਂ ਨੂੰ ਹੁਣ ਨ ਥੋੜ੍ਹਾ ਹੁੰਦਾ ਕਿ ਚਲੋ ਛੁੱਟੀਆਂ ਮਿਲੀਆ ਜਾ ਨੇ ਥੋੜ੍ਹਾ ਰਿਲੈਕਸ ਮਿਲਦਾ ਫਿਰ ਨਾਲੇ ਹੁਣ ਸਕੂਲ ਖੁੱਲਣਗੇ ਤਾਂ ਇਹਨਾਂ ਦੇ ਪੇਪਰ
ਫਿਰ ਪੇਪਰ ਸ਼ੁਰੂ ਹੋ ਜਾਣਗੇ
ਜਦੇ ਨੇ ਟੈਸਟਾਂ ਵਿੱਚ ਬਚਾਰੇ ਜੂ ਲੱਗਦੇ ਨੇ ਪੜ੍ਹਨ ਤਾਂ ਵੀ ਮਾਂ ਮਾਵਾਂ ਦੀ ਨਾਲ ਖਵਾਰੀਏ ਪਿਓਆ ਤੇ ਕੋਈ ਫਿਕਰ ਹੀ ਨਹੀਂ ਹੋਂਦੀ ਮਾਵਾਂ ਦੀ ਨਾਲ ਖਵਾਰੀ ਹੈ। ਹੋਰ। ਸਾਡੇ ਬੱਚੇ ਤਾਂ ਬੜੇ ਹੀ ਪੈੜੇ ਨੇ ਪੜ੍ਹਦੇ ਹੀ ਨਹੀਂ ਸਾਨੂੰ ਨਾਲ ਦ ਬੈਣਾ ਪੈਂਦਾ ਰਾਤੀ ਬਾਰਾਂ ਬਾਰਾਂ ਵਜੇ ਤੱਕ। ਲੋਕਾਂ ਦੇ ਕਈਆਂ ਦੇ ਬੱਚੇ ਤੇ ਆਪੇ ਹੀ ਪੜ ਲੈਦੇ ਨੇ।
ਅੱਛਾ।
ਹਾਂਜੀ।
ਹੋਰ ਕੀ ਕਰਦੇ ਪਏ ਸੀ।
ਬਸ ਕੁੱਛ ਨੀ ਬੈਠੀ ਸੀ ਮੈਂ ਕਿਹਾ ਚੱਲ ਭੈਣ ਜੀ ਨੂੰ ਫੋਨ ਕਰਾਂ। ਗੱਲਬਾਤ ਕਰਾਂ ਭੈਣ ਜੀ ਦੇ ਨਾਲ ਕੀ ਹਿਸਾਬ ਬਣਾਇਆ ਸੀ ਕਹਿੰਦੇ ਸੀ। ਸੀ ਨਾ ਕਿਧਰੇ ਜਾਣਾ ਹੈ ਪੁੱਛਾਂ ਹੋ ਕੇ ਆਏ ਕਿ ਨਹੀਂ ਹੋ ਕੇ ਆਏ।
?? ਚਲੋ ਚਲੋ ਠੀਕ ਏ ਫਿਰ ਹਾਂ।